ਹੈਲੋ! ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੇ?
ਬਸ ਵਧੀਆ, ਤੁਸੀਂ ਸੁਣਾਓ?
ਵਧੀਆ-ਵਧੀਆ, ਹੋਰ ਘਰ ਸਭ ਵਧੀਆ?
ਸਭ ਵਧੀਆ ਜੀ, ਤੁਸੀ ਦੱਸੋ ਠੀਕ ਆ ਸਾਰਾ ਪਰਿਵਾਰ?
ਹਾਂਜੀ-ਹਾਂਜੀ।
ਹੋਰ ਜੀ?
ਬ ਵਧੀਆ ਠੀਕ-ਠਾਕ, ਬੈਠੇ ਸੀ ਜੇ ਘਰ, ਗੱਲਾਂ ਕਰਦੇ ਪਏ ਸੀ। ਐ, ਵੀ ਮੌਸਮ ਦੀਆਂ। ਹੈਲੋ!
ਅੱਛਾ-ਅੱਛਾ, ਹਾਂ ਮੌਸਮ ਕਿਨਾ ਖਰਾਬ ਹੋਇਆ ਪਿਆ ਵੈ।
ਹਾਂਜੀ-ਹਾਂਜੀ, ਆਜ ਤੇ ਬਾਰਿਸ਼ ਵੀ ਆ ਗਈ ਐ।
ਰ ਭੀ, ਗਰਮੀ ਹੋਈ ਪਈ, ਮੌਸਮ ਅੱਛਾ-ਅੱਛਾ ਬਾਹਰ ਆ ਰਹੀ, ਸਾਡੇ ਕੋਲ ਵੀ ਬਾਰਿਸ਼ ਹੈਗੀ ਏ।
ਹਾਂਜੀ?
ਅਛਾ-ਅਛਾ।
ਹਾਂਜੀ, ਅਛਾ-ਅਛਾ, ਨਹੀ ਸਾਡੇ ਤੇ ਆ ਰਹੀ ਸੀ। ਬਹੁਤ ਗਰਮੀ ਹੋਈ, ਪਰਸੋਂ ਦੀ।
ਦੇਖੋ, ਕੋਈ ਫਾਇਦਾ ਹੈਹੀ ਨੀ, ਬਾਰਿਸ਼ ਦਾ ਬਿਲਕੁਲ ਵੀ ਨਾ ਬਿਲਕੁਲ ਬਾਰਿਸ਼ ਜਰਾ ਜੀ ਆਂਦੀ ਏ, ਸਗੋਂ ਇਨੀ ਗਰਮੀ ਹੋ ਜਾਂਦੀ ਏ, ਉਸ ਤੋਂ ਬਾਅਦ।
ਹਾਂਜੀ-ਹਾਂਜੀ ਇਹ ਤਾਂ ਹੈ, ਤੇ ਓਹੀ ਆਏ, ਨਾ ਆਏ, ਇਹ ਬਰੋਬਰ ਹੀ ਹੈ। ਬਾਰਿਸ਼ ਦਾ, ਮਤਲਬ ਮੌਸਮ ਇੰਨਾ ਮ ਬਨਾ ਹੋਇਆ, ਮਤਲਬ ਕੋਈ ਕਮ ਕਰਨ ਨੂੰ ਦਿਲ ਨੀ ਕਰਦਾ ਪਿਆ, ਮਤਲਬ ਬ
ਬਿਲਕੁਲ ਬਿਲਕੁਲ ਜੀ, ਹਾਂ ਗਰਮੀ ਵੀ ਨਾ ਬਹੁਤ ਜਿਆਦਾ ਹੋਈ। ਹੈ, ਬਹੁਤ ਜ਼ਿਆਦਾ ਗਰਮੀ ਹੈਗੀ ਹੈ, ਨਾ ਕਿਤੇ ਬਾਹਰ ਜਾਣ ਨੂੰ ਮਨ। ਕਰਦਾ ਪਿਆ ਵੈ, ਨਾ ਕਿਥੇ ਕੁਛ ਖਾਣ ਨੂੰ ਮਨ- ਕਰਦਾ ਹੈ, ਬਿਲਕੁਲ ਵੀ ਨਾ ਹਾਂ
ਬਸ- ਬਸ-
ਤੋਹਾਨੂੰ ਪਤਾ ਐ, ਗਰਮੀ ਹਾਂ ਗਰਮੀ- ਗਰਮੀ ਦੇ ਕਾਰਨ ਨਾ, ਦੇਖੋ ਬਿਜਨਸ ਚ ਵੀ ਕਿੰਨੀ ਸ਼ੋਰਟੇਜ ਹੋਈ ਪਈ ਹੈ, ਬਿਜਨਸ ਵਿੱਚ ਲੋਕਾਂ ਦੇ ਚੱਲ ਨਈ ਰੇ ਗਰਮੀ ਰੇ। ਘਾਰ ਐ, ਨਾ ਲੋਕੀ ਘਰੋਂ ਬਾਹਰ ਨਿਕਲ ਰਹੇ ਨੇ, ਨਾ ਲੋਕੀੋਂ ਸ਼ੋਪਿੰਗ ਕਰ ਰਹੇ ਨੇ ਨੀ ਕਰ ਰਹੇ, ਇਨੀ ਗਰਮੀ ਕਰਕੇ ਬਿਜਨਸ ਵੀ ਲੋਕਾਂ ਦੇ ਰੁਕੇ ਪਏ ਨੇ-
ਹਾਂ ਇਹ ਤੇ ਹੈ। ਉਹ ਤੇ ਉਹ ਗਰਮੀ ਨਾਲ ਸਾਰਾ ਸਿਸਟਮ ਰੁਕਿਆ ਹੋਇਆ। ਬੜੀ ਅੱਗੇ ਪਰੇਸ਼ਾਨੀ ਹੋਈ-
ਬਿਲਕੁਲ ਜੀ ਬਿਲਕੁਲ, ਗਰਮੀ ਨੇ ਤਾਂ ਬਹੁਤ ਕਮ ਖਰਾਬ ਕੀਤਾ ਹੈ।
ਹੂ, ਬਹੁਤ ਜਿਆਦਾ ਗਰਮੀ ਜੇ, ਬਹੁਤ ਜਿਆਦਾ-
ਰਸੋਈ ਚ ਕੰਮ ਨੀ ਹੁੰਦਾ, ਸਾਡੇ ਲੇਡੀਜ਼ ਲੋਕਾਂ ਦਾ ਕੰਮ ਕੀ ਹੁੰਦਾ, ਸਾਰਾ ਦਿਨ ਰਸੋਈ ਵਿੱਚ ਵੀ ਖੜਾ ਨੀ ਹੋਯਾ ਜਾਂਦਾਂ, ਸਾਡੇ ਕੋਲ ਨਾ
ਨਾ, ਨਾ, ਨਾ, ਨਾ ਬਿਲਕੁਲ ਨੀ, ਦੋ ਮਿੰਟ ਖਲੋਵੋ ਤੇ ਪਸੀਨੋ। ਪਸੀਨੇ ਹੋ ਜਾਈ ਦਾ, ਬਾਹਰ ਨਿਕਲੋ ਤੇ ਸੂਰਜ ਦੀ ਇੰਨੀ ਤਪਸ਼ ਪੈਂਦੀ ਹੈ ਕੁਛ ਹਿਸਾਬ ਨ, ਕਿ ਬਿਹਾਰ ਇਹ
ਏ ਸੀ ਵੀ, ਸਾਰਾ ਦਿਨ ਯੂਜ, ਨਹੀਂ ਕਰ ਸਕਦੇ।
ਨਾ ਨਾ, ਬਹੁਤ ਜਿਆਦਾ ਗਰਮੀ ਏ, ਇੰਨੀ ਲੂਹ ਪੈਂਦੀ ਹੈ। ਸੂਰਜ ਡੁੱਬ, ਵੀ ਜਾਂਦਾ ਸ਼ਾਮੀ। ਪਰ, ਫੇਰ ਵੀ ਉਹਦੀ, ਗਰਮ ਹਵਾ, ਮਤਲਬ ਆਪਣੇ ਸੇਕ ਉਹਦਾ ਮੂੰਹ। ਮੂੰਹ ਤੇ ਪੈਂਦਾ ਹੈ, ਮਤਲਬ ਬਹੁਤ
ਸਾਰਾ ਦਿਨ ਅਸੀਂ, ਯੂਜ ਨਹੀਂ ਕਰ ਸਕਦੇ, ਏ ਸੀ, ਨਾ ਤੁਹਾਨੂੰ ਪਤਾ ਚਲਾਓ ਸਾਰਾ ਦਿਨ, ਬਿਲ ਕਿੰਨਾ ਆਉਂਦਾ ਹੈ। ਬਿਜਨਸ, ਵੈਸੇ ਨੀ ਅੱਜ ਕੱਲ, ਗਰਮੀ ਕਰਕੇ, ਬਿਜਨਸ ਵੈਸੇ ਬੁਰੇ ਹਾਲ ਹੋ ਪਏ ਨੇ। ਬਿੱਲ ਕਿਥੋਂ ਬੰਦਾ ਪੇ ਕਰੇਂਗਾ, ਐਨਾ ਏ ਸੀ ਚਲਾਉਂਦਾ ਰਹੇਗਾ।
ਬਸ ਬਸ ਬਸ, ਬਸ ਏਹੀ ਆ ਕਿ ਚਲੋ। ਗਰਮੀ ਤੋਂ ਰਾਹਤ ਪਾਉਣ ਲਈ ਆਪਾਂ, ਬਸ ਏ ਸੀ ਚਲਾ ਲਾਂਗੇ ਸੂ। ਕੱਪੜੇ ਪਾ ਲਾਂਗੇ, ਕਿ ਸਰ ਸਾਨੂੰ ਥੋੜ੍ਹੀ ਰਾਹਤ ਮਿਲੇ, ਪਰ ਫੇਰ ਵੀ ਮਤਲਬ ਚੈਨ ਹੀ ਨਹੀਂ ਆਉਂਦਾ ਹੈਗਾ, ਵੀ ਕਹੀ ਦਾ ਵੀ ਹਾਂ ਥੋੜਾ ਠੰਡਾ ਮੌਸਮ ਹੋ ਜਾਵੇ ਬਟ ਠੰਡਾ ਵੀ ਹੁੰਦਾ, ਮੀਂਹ ਪੈਂਦਾ ਪਰ ਮਤਲਬ ਕੁਛ ਨੀ ਹੁੰਦਾ ਨੀ, ਇਨੀ ਫੇਰ ਹੋਰ ਜਿਆਦਾ ਗਰਮੀ ਹੋ ਜਾਂਦੀ ਹੈ।
ਬਹੁਤ ਜ਼ਿਆਦਾ ਗਰਮੀ, ਗਰਮੀ ਨਾ ਵਧਦਾ ਕਾਰਨ ਹੀ ਆ ਹੀ ਹੈ, ਅੱਜ ਕੱਲ ਘਰ- ਘਰ ਲੋਕਾਂ ਨੇ ਏ ਸੀ ਲਗਾਏ ਹੋਏ ਨੇ। ਪੇੜਾਂ ਦੀ ਦੇਖੋ ਕਟਾਈਆਂ ਹੋ ਚੁੱਕੀਆਂ ਵੇ, ਪਹਿਲੇ ਹੁੰਦੇ ਸੀ ਪੇੜ ਹੁੰਦੇ ਸੀ ਹਵਾ ਦੀ ਸੀ ਨਾ। ਤੇ ਜਿਵੇਂ ਹਵਾ ਚੱਲਦੀ ਸੀ, ਪੇੜਾਂ ਨਾਲ ਹਵਾ ਨਾਲ ਲੈ ਆਂਦਾ ਸੀ ਕਿ ਥੋੜ੍ਹਾ ਜਿਹਾ ਮੌਸਮ ਸਹੀ ਰਹਿੰਦਾ, ਪੇੜ ਸਾਨੂੰ ਹਾਂ ਪੇ ਪੇੜ ਹੈਗੇ ਨੇ ਕੋਲ ਆਸ ਪਾਸ ਗ੍ਰੀਨਰੀ ਹੈ ਨੀ ਹੈ, ਤੇ ਗਰਮੀ ਦਾ ਪ੍ਰਕੋਪ ਦਿਨ ਪ ਦਿਨ ਵੱਧਦਾ ਹੀ ਜਾ ਰਿਹਾ, ਹਰ ਸਾਲ ਵੱਧਦੀ ਹੈ ਗਰਮੀ, ਹਰ ਸਾਲ ਵੱਧਦੀ ਜਾ ਰਹੀ ਹੈ ਗਰਮੀ ਹੈਨਾ।
ਹਾਂਜੀ- ਹਾਂਜੀ ਏ ਸੀ ਲੱਗਣ ਨਾਲ ਤੇ ਹੋਰ ਜ਼ਿਆਦਾ ਗਰਮੀ ਹੋ ਗਈ ਹੈ, ਇੰਨੀ ਗਰਮ ਹਵਾ, ਇੰਨਾ ਮਤਲਬ ਹੁੰਦੀ ਹੈ ਗਰਮੀ ਕੋਈ ਹਿਸਾਬ ਨਹੀਂ ਹੈ ਤੇ ਚਲੋ ਮੀਂਹ ਪੈਂਦਾ, ਚਲੋ ਕਿਸਾਨਾਂ ਲਈ ਵਧੀਆ ਹੋ ਜਾਂਦਾ, ਖੁਸ਼ਹਾਲ ਹੋ ਜਾਂਦਾ ਓ। ਉਹ ਆਪਣੇ ਆਪ 'ਚ ਖੁਸ਼ ਹੁੰਦੇ ਹਾਂ, ਕਿ ਸਾਡੀ ਅੱਗੋਂ ਫਸਲ ਉੱਗੇਗੀ। ਹੈਨਾ, ਉਹਨਾਂ ਨੂੰ ਵੀ ਚਲੋ ਆਸ ਹੁੰਦੀ ਹੈ, ਪਰ ਜਿਹੜੇ ਹਿਸਾਬ ਨਾਲ ਵੀ ਮੈਂ ਇਹਦੇ ਨਾਲ ਗਰਮੀ ਵੀ ਬਹੁਤ ਜਿਆਦਾ ਹੋ ਜਾਂਦੀ ਹੈ।
ਗਰਮੀ ਤੇ ਬਹੁਤ ਜ਼ਿਆਦਾ ਹੈ ਗਰਮੀ ਤੇ ਕੋਈ ਹਾਲ ਨਹੀ, ਬੱਚਿਆਂ ਵਾਸਤੇ ਕਿੰਨੀ ਗਰਮੀ ਹੈਗੀ ਇਥੇ ਛੋਟੇ ਬੱਚਿਆਂ ਵਾਸਤੇ ਕਿੰਨੀ ਗਰਮੀ ਐ। ਹੂੰ, ਵੱਡੇ ਤੇ ਚਲੋ ਸਹਿਣ ਕਰ ਲੈਂਦੇ ਆ। ਛੋਟੇ ਬੱਚੇ ਤੇ ਬਿਲਕੁਲ ਬਰਦਾਸ਼ਤ
ਨਾ-ਨਾ ਉਹਨਾਂ ਨੂੰ ਤੇ ਏਸੀ ਲਗਾ ਕੇ ਬਿਠਾਣਾ ਪੈਂਦਾ ਏ, ਚਲੋ ਸ ਸਰਦੀ ਦਾ ਤਾਂ ਫਿਰ ਮੌਸਮ ਸਹੀ ਐ, ਚਲੋ ਅੰਦਰ ਬੈਠੇ ਰਹੀਦਾ।
ਹਾਂਜੀ-ਹਾਂਜੀ ਸਰਦੀਆਂ ਦੇ ਵਿੱਚ ਤਾਂ ਫਿਰ ਠੀਕ ਰਹਿੰਦਾ ਵੇ ਬੰ ਬੰਦਾ ਘਰ ਬੈਠੇ-ਬੈਠੇ ਕੁਛ ਖਾ ਲੈਂਣਦਾ ਐ ਸਭ ਕ, ਗਰਮੀ ਦੇ ਵਿੱਚ ਤੇ ਬਸ ਪਾਣੀ ਤੋਂ ਇਲਾਵਾ ਕੁਛ ਚੀਜ਼ ਅੱਛੀ ਨੀ ਲੱਗਦੀ।
ਕੁਛ ਨਾ-ਨਾ, ਨਾ ਰੋਟੀ ਖਾਣ ਨੂੰ ਦਿਲ ਕਰੇਗਾ, ਨਾ ਬਾਰ ਜਾਣ ਨੂੰ ਬਸ। ਵੀ ਬਸ ਗਰਮੀ-ਗਰਮੀ-ਗਰਮੀ ਕਿੰਨੇ ਹੋਈ ਪਈ ਚਲੋ ਸਰਦੀ ਚ- ਚਲੋ ਏ ਹੁੰਦਾ ਚਲੋ ਆਪਾਂ ਠੰਡੀ ਹਵਾ ਵੀ ਚਲਦੀਆਂ ਵਿੱਚ ਧੁੰਦ ਵੀ ਐ। ਚਲੋ ਸਵੈਟਰ ਪਾਏ ਹੁੰਦੇ ਚਲੋ ਆਪਣੇ ਕਮਰੇ ਚ ਅਸੀਂ ਬੈਠ ਸਕਦੇ ਆਂ।
ਹਾਂ ਗਰਮੀ ਚ ਤੇ ਬਿਲਕੁਲ ਚੈਨ ਈ ਨੀ ਹੈਗਾ ਕਿਸੇ ਨੂੰ ਨਾ- ਨਾ ਬਾਰ ਬੈ ਸਕਦਾ, ਨਾ ਪੱਖੇ, ਪੱਖੇ ਦੀ ਹਵਾ ਵੈਸੇ ਨੀ ਲੱਗਦੀ।
ਹਾਂਜੀ, ਓਈ ਨਾ ਗਰਮੀ ਬੋਤ ਜਾਦਾ ਹੋਈ ਐ, ਚਲੋ ਐ ਤੇ ਚਲੋ ਮੌਸਮ ਹਰ ਇੱਕ ਤਰ੍ਹਾਂ ਦਾ ਆਣਾ ਈ ਆਣਾ। ਮੈਂ
ਪੈਲੇ ਲੋਕੀ ਕੀ ਕਰਦੇ ਹੁੰਦੇ ਸੀ, ਗਰਮੀਆਂ ਤੋਂ ਰਾਹਤ ਪਾਣ ਵਾਸੇ ਨਾ। ਬਾਰ ਚਲੇ ਜਾਂਦੇ ਹੁੰਦੇ ਸੀ, ਘੁੰਮਣ ਫਿਰਨ ਜਾਂਦੇ ਸੀ, ਪਾੜਾਂ ਤੇ ਜਾਂਦੇ ਸੀ। ਅੱਜ-ਕੱਲ੍ਹ ਪਾੜਾਂ ਤੇ ਵੀ ਏਨੀ ਗਰਮੀ- ਪੈ ਰੀ ਐ। ਪਾੜਾਂ ਚ ਵੀ ਮੌਸਮ ਰਿਆ ਈ ਨੀ ਓ ਵਲਾ।
ਹੂੰ ਇਹ ਤਾ ਹੈ ਬਹੁਤ ਜ਼ਿਆਦਾ, ਹੂੰ ਇਹ ਤਾ ਹੁਣ ਤੇ ਉਹ ਵੀ ਨੀ ਜਾਇਆ ਨੀ ਜਾਂਦਾ।
ਹਾਂਜੀ- ਹਾਂਜੀ, ਉਹ ਵੀ ਨਾ ਕਾਰਨ ਹੀ ਉਈ ਹੈਗਾ ਵਾ, ਵਧਦੀ ਹੋਈ ਜਨਸੰਖਿਆ ਇੰਨੀ ਵੱਧ ਚੁੱਕੀ ਐ। ਘਰ -ਘਰ ਘਰ ਦੇ ਵਿੱਚ ਚਾਰ-ਚਾਰ, ਪੰਜ-ਪੰਜ ਏ ਸੀ ਲੱਗ ਚੁੱਕੇ ਹੋਏ ਨੇ, ਉਹੀ ਗਰਮ ਹਵਾਵਾਂ ਜਦੋਂ ਵਾਤਾਵਰਨ ਵਿੱਚ ਜਾਂਦੀ, ਸਾਰਾ ਵਾਤਾਵਰਨ ਨੂੰ ਗਰਮ ਕੀਤਾ ਹੋਇਆ ਉਹਨਾਂ ਨੇ
ਹਾਂਜੀ- ਹਾਂਜੀ ਇਹ ਤੇ ਹੈ, ਚਲੋ ਜਦੋਂ ਮੌਸਮ ਜਦੋਂ ਸਹੀ ਹੁੰਦਾ ਹੈ ਜੇ ਠੰਡਾ ਮੈਨੂੰ ਤੇ ਲੱਗਦੀ ਹੈ ਫੇਰ ਉਦੋਂ ਜਾ ਕੇ ਮਤਲਬ ਮਤਲਬ ਆਪਣੇ ਆਪ ਨੂੰ ਖੁੱਦ ਨੂੰ ਹੀ ਚੰਗਾ ਲੱਗਦਾ ਵੇ।
ਪਹਿੰਦੀ-ਪਹਿੰਦੀ ਗਰਮੀ ਐ ਜ਼ਿਆਦਾ, ਅਗਸਤ ਵਿੱਚ ਪੰਦਰਾਂ ਅਗਸਤ ਹੈਗਾ, ਕਿੰਨਾ ਗਰਮ ਮੌਸਮ ਐ ਚਿਪ ਚਿਪਾ ਮੌਸਮ ਐ। ਨਾ ਕੱਪੜੇ ਵੀ ਨੀ ਪਾਏ ਜਾਂਦੇ, ਕੱਪੜੇ ਵੀ ਚੁਭਦੇ ਨੇ ਚੁੱਭਣ ਵਾਲੀ ਗਰਮੀ ਹੁੰਦੀ, ਉਹਦੇ ਵਿੱਚ
ਹਾਂ, ਨੀ ਉਹੀ ਨਾ ਕੱਪੜੇ ਵੀ ਨੀ ਪੈਂਦੇ ਚਲ ਮੌਸਮ ਥੋੜਾ ਠੰਡਾ ਹੋ ਜੇ ਥੋੜਾ ਫਰਕ ਪੈ ਜਵੇ। ਚਲੋ ਥੋੜੀ ਗਰਮੀ ਤੇ ਸਾਨੂੰ ਰਾਹਤ ਮਿਲ ਜੇ।
ਪੈਲੇ ਲੋਕੀ ਕੀ ਕਰ ਹੁੰਦੇ ਸੀ ਪੈਲੇ ਨਾ ਬੰਬੀਆਂ ਲੱਗੀਆਂ ਹੁੰਦੀਆਂ ਸੀ। ਤਾਨੂੰ ਪਤਾ? ਖੇਤਾਂ ਵਿੱਚ ਲੋਕੀ ਜਾਂਦੇ ਹੁੰਦੇ ਸੀ। ਹੋਦੀਆਂ ਹੁੰਦੀਆਂ ਸੀ। ਹੋਦੀਆਂ ਵਿੱਚ ਲੋਕੀ ਚਲੇ ਜਾਂਦੇ ਸੀ ਨਾਣ ਵਾਸਤੇ, ਨਹਿਰਾਂ ਚ ਲੋਕੀ ਨਾਂਦੇ ਸੀ। ਅੱਜ-ਕੱਲ੍ਹ ਤੇ ਓਈ ਚੀਜ਼ਾਂ ਹੈ ਈ ਨੀ ਖ਼ਤਮ ਹੋ ਚੁੱਕੀਆਂ ਹੋਈਆਂ ਐ। ਦਾ ਸਿਸਟਮ ਖਤਮ ਹੋ ਚੁੱਕਾ। ਹੋਦੀ ਸਿਸਮ- ਖ਼ਤਮ ਹੋ ਚੁੱਕਾ ਐ। ਵੱਡੇ-ਵੱਡੇ ਪੰਪ ਲੱਗੇ ਹੁੰਦੇ ਸੀ। ਲੋਕੀ ਓਥੇ ਚਲੇ ਜਾਂਦੇ ਸੀ ਨਾਣ ਵਾਸੇ ਕੁਛ ਰਾਹਤ ਮਿਲਦੀ ਸੀ। ਚੱਲ ਸਾਨੂੰ ਬੱਚਿਆਂ ਨੂੰ ਸ ਰਾਅਤ ਮਿਲਦੀ ਸੀ। ਕੁਛ ਤੇ ਹੁਣ ਤੇ ਬਿਲਕੁਲ ਈ ਨੀ- ਜ਼ਾਦਾ ਵੀ ਨਾ-
ਹਾਂਜੀ-ਹਾਂਜੀ, ਹੁਣ ਤੇ ਏਦਾਂ ਦਾ ਕੁਛ ਵੀ ਨੀ ਐ। ਬੋਤ ਜਾਦਾ ਮਤਲਬ
ਮੰਮੀ ਪਾਪਾ ਸਾਡੇ ਦੱਸਦੇ ਹੁੰਦੇ ਸੀ ਕੇਂਦੇ ਪੈਲੇ ਏਨੀ ਗਰਮੀ ਨੀ ਪੈਂਦੀ ਸੀ। ਜਿਨੀ ਹੁਣ ਹੁੰਦੀ ਬੋਤ ਜਾਦਾ ਗਰਮੀ- ਪੈਣ ਲੱਗ ਪਈ, ਪੈਲੇ ਮੌਸਮ ਥੋੜਾ ਫਿਰ ਵੀ ਠੀਕ ਹੁੰਦਾ ਸੀ। ਲੋਕੀ ਪੈਲੇ ਦੇਖੋ ਛਤਾਂ ਤੇ ਸੋਣਦੇ ਹੁੰਦੇ ਸੀ ਲੋਕੀ। ਕੋਈ ਏ ਸੀ- ਹੁੰਦਾ ਸੀ ਉਸ ਟੈਮ, ਕੋਈ ਏ ਸੀ ਨੀ ਹੁੰਦਾ ਸੀ।
ਹਾਂਜੀ-ਹਾਂਜੀ, ਨਈ ਮੌਸਮ ਤੇ ਬੋਤ ਜ਼ਾਦਾ ਚਲੋ। ਦਸੰਬਰ, ਫਰਵਰੀ ਚ ਜਾ ਕੇ ਮਤਲਬ ਸਈ ਹੁੰਦਾ ਮੌਸਮ। ਥੋਰਾ ਜਿਆ ਰੁੱਤ ਚ ਫ਼ਰਕ ਪੈਂਦਾ ਥੋੜੀ ਠੰਡੀਰ ਹੁੰਦੀ ਐ। ਅਤੇ ਗਰਮੀ 'ਚ ਬੋਤਾ ਈ ਬੁਰਾ ਹਾਲ ਆ।
ਪੈਲੇ ਤੇ ਗਰਮੀ ਵੀ- ਪੈਲੇ ਅਗਸਤ, ਸਤੰਬਰ, ਸਤੰਬਰ ਤੱਕ ਸਤੰਬਰ ਅਕਤੂਬਰ ਤੱਕ ਥੋਰੀ ਗਰਮੀ ਰੇਂਦੀ ਸੀ, ਹੁਣ ਨਵੰਬਰ ਐਂਡ ਤੱਕ ਗਰਮੀ ਰੇਂਦੀ ਐ। ਦਸੰਬਰ ਵਿੱਚ ਜਾ ਕੇ ਮੌਸਮ ਥੋੜਾ ਠੰਡਾ ਓ ਪੰਦਰਾਂ ਦਿਨ ਦੀ ਸਰਦੀ ਰੈ ਗਈ ਐ, ਬਸ
ਹੂੰ, ਗਰਮੀ ਬੋਤ ਜਾਦਾ ਪੈਂਦੀ ਸਰਦੀ ਘੱਟ ਸਰਦੀ ਤੇ ਮੀਨੇ
ਸਰਦੀ ਘੱਟ ਪੈਂਦੀ ਮੀਨੇ ਦੀ ਪੈਂਦੀ, ਓ ਵੀ ਮਸਾਂ ਹੀ ਜੇੜਾ ਪੰਦਰਾਂ ਵੀਹ ਜਿਹੜਾ ਧੁੰਦ ਚ ਨਿਕਲਦਾ ਬਸ ਉਹ ਨਿਕਲਦਾ ਬਸ।
ਬਸ ਉਹੀ-ਉਹੀ ਬਸ ਕਹਿੰਦੀ, ਗਕਰਮੀਨਾ ਤਾਂ ਬਹੁਤ ਬੁਰਾ ਹਾਲ ਪਸੂ ਪਾਣੀ ਪੀ ਜੋ ਓ। ਪਾਣੀ ਪੀ ਜਾਉ, ਹਾਂ ਠੰਡੀਆਂ ਚੀਜ਼ਾਂ ਖਾਈ ਜਾਓ।
ਖਾ ਤੱਲਿਆ ਜਿਸੇ ਖਾਲੋ, ਉਸ ਦਿਨ ਵੈਸੇ ਬੁਰਾ ਹਾਲ ਹੋ ਜਾਂਦਾ ਹੈ, ਡਾਇਜਸਟ ਦਿੱਕਤ ਹੋ ਜਾਂਦੀ ਹੈ। ਪਾਣੀ ਦਾ ਪਾਣੀ-ਪਾਣੀ ਬੰਦਾ ਪੀਂਦਾ ਰਹਿੰਦਾ ਬਸ ਨਾ ਅੱਜ ਕੱਲ ਵੈਸੇ ਵੀ ਦੇਖ। ਟਰੈਵਲ ਵੀ ਕਰੋ, ਨਾ ਕਿਥੇ ਜਾ ਕੇ ਤੇ ਤੇ ਜੇ ਤੁਹਾਨੂੰ ਕਿੰਨੀਆਂ ਸ਼ਬੀਲਾਂ ਮਿਲਦੀਆਂ, ਕਿੰਨਾ ਕੁਛ ਮਿਲਦਾ ਪੀਣ ਵਾਸਤੇ। ਤਾਂ ਗਰਮੀਆਂ ਦੇ ਵਿੱਚ ਵੀ ਕਿੰਨਾ ਹਾਂ, ਲੋਕਾਂ ਨੇ ਘਰ ਘਰ ਦੇ ਬਾਹਰ ਆਪਣੀ ਸ਼ਬੀਲਾਂ ਲਾਈਆਂ ਹੁੰਦੀਆਂ ਕਿਸੇ
ਬਸ ਹਾਂ ਬਿਲਕੁਲ, ਬਿਲਕੁਲ। ਮੈਂ ਤੇ ਇਹੀ ਕਹਾਂਗੀ, ਥੋੜ੍ਹਾ ਜਿਹਾ ਮਤਲਬ। ਮੌਸਮ ਦਾ ਫ਼ਰਕ ਪਵੇ ਤੇ ਬਹੁਤ ਜਿਆਦਾ ਬੁਰਾ ਹਾਲ ਹੈ। ਘਬਰਾਹ ਗਰਮੀ ਨਾਲ ਘਬਰਾਹਟ ਹੋਏਗੀ, ਮਤਲਬ
ਚੱਲਦੀਆਂ ਬੱਚਿਆਂ ਨੂੰ ਦਿੱਕਤ ਹੋ ਜਾਂਦੀ ਬੱਚਿਆਂ ਨੂੰ ਵੀ ਪਾਣੀ ਜੋ ਜ਼ਿਆਦਾ ਪੀਂਦੇ ਨੇ, ਪਾਣੀ-ਪਾਣੀ ਵੀ ਜਦ ਜਾਂਦਾ ਜਾਏ, ਨਾ ਅੰਦਾ ਉਹ ਵੀ ਬੱਚੇ ਨੂੰ
ਹਾਂ, ਹਾ। ਹਾਂਜੀ, ਬਹੁਤ ਜ਼ਿਆਦਾ ਮਤਲਬ ਹੋ ਰਹੇ ਗਰਮੀ ਨਾਲ ਚਲੋ ਜਦੋਂ, ਵਿਸਾਖੀ ਦਾ- ਤਿਉਹਾਰਾਂ ਦਾ ਉਹ ਥੋੜਾ ਉਦੋਂ ਥੋੜਾ ਜਿਹਾ ਮਤਲਬ, ਮੌਸਮ ਦਾ ਚੇਂਜ ਹੋਣਾ ਸਟਾਰਟ ਹੋ ਜਾਂਦਾ ਉਦੋਂ ਗਰਮੀ ਆਉਣੀ ਚਾਲੂ ਹੋ ਜਾਂਦੀ, ਬਾਕੀ ਤਾਂ ਚਲੋ ਇਹ ਹੈ ਕਿ ਠੀਕ ਹੈ, ਮੌਸਮ ਬਾਕੀ ਫੇਰ ਹਰ ਇੱਕ ਤਰ੍ਹਾਂ ਦੀ ਰੁਤਾਂ ਆਉਣੀ ਨੈ।
ਹਾਂਜੀ-ਹਾਂਜੀ, ਗਰਮੀ-ਸਰਦੀ ਪਤ ਹਰ ਤਰ੍ਹਾਂ ਰੀਤ ਹੈਗੀ ਆ।
ਹਾਂਜੀ। ਹਾਂ-ਹਾਂ, ਹਾਂਜੀ।
ਸਰਦੀ ਰਹਿੰਦੀ ਹੈ। ਕਈ ਜਗ੍ਹਾ ਤੇ ਵਿੱਚ ਸਰਦੀਆਂ ਹੀ ਪੈਂਦੀਆਂ, ਨੇ ਗਰਮੀ ਤਾਂ ਹੁੰਦੀ ਨੀ ਕਈ ਜਗ੍ਹਾ ਤੇ ਔਰ ਕਈ ਜਗ੍ਹਾ ਤੇ। ਗਰਮੀ-ਗਰਮੀ ਬਾਰਾਂ ਮਹੀਨੇ ਲਗਦੀ ਹੈ, ਸਰਦੀ ਪੈਂਦੀ ਨੀ ਹੁੰਦੀ ਦਾ ਮੌਸਮੀ ਹੈ ਕਈ ਸ਼ਹਿਰ ਦਾ ਮੌਸਮੀ। ਬਾਹਰ ਕਈ ਜਗ੍ਹਾ ਨੇ ਉੱਥੇ ਬਾਰਾਂ ਮਹੀਨੇ ਸਰਦੀ ਪੈਂਦੀ ਹੈ।
ਬਾਰ ਸਹੀ ਗੱਲ ਜੇ ਹਾਂਜੀ, ਗਰਮ ਹਾਂਜੀ ਇੱਥੇ ਤਾਂ ਬਹੁਤ ਜਿਆਦਾ ਪੈਂਦੀ ਹੈ। ਚਲੋ ਕੁਦਰਤੀ ਰੁੱਤਾਂ ਨੂੰ ਸਾਨੂੰ ਮਤਲਬ ਬਚਾਉਣਾ ਚਾਹੀਦਾ, ਥੋੜ੍ਹੀ ਗਰਮੀ ਤੋਂ ਸਾਨੂੰ ਰਾਹਤ ਮਿਲੇ।
ਬਿਲਕੁਲ-ਬਿਲਕੁਲ, ਜੀ ਓਹੀ ਨਾ ਜਿੰਨਾ ਹੋ ਸਕੇ, ਆਪਣਾ ਘਰ ਰਵੋ। ਜਿੰਨਾ ਉਹ ਅਸਲ ਘਰ ਦੀਆਂ ਚੀਜ਼ਾਂ ਖਾਓ, ਬਾਹਰ ਦੀ ਚੀਜ਼ਾਂ ਨਾ ਖਾਓ, ਬਾਹਰ ਦੀ ਚੀਜ਼ਾਂ ਵੈਸੇ ਵੀ ਗਰਮੀ ਵਿੱਚ ਖਾਣੀ ਨੀ ਚਾਹੀਦੀਆਂ, ਸਾਨੂੰ ਨਾ ਬਾਹਰ ਦੀ ਜਗ੍ਹਾ ਸਾਫ਼ ਸੁਥਰੀਆਂ ਨੀ ਹੁੰਦੀਆਂ ਬਿਲਕੁਲ ਵੀ। ਤੁਹਾਨੂੰ ਪਤਾ ਹੀ ਅੱਜ-ਕੱਲ੍ਹ ਇਨਾ ਸਵੈਟਿੰਗ ਦਾ ਮੌਸਮ ਹੈਗਾ, ਵੈ। ਬਿ ਉਸ ਤੇ ਘਰ ਦਾ ਪਾਓ, ਬੱਚਿਆਂ ਨੂੰ ਵੀ ਘੱਟੋ-ਘੱਟ ਬਾਹਰ ਨਿਕਲਣ ਦੋ। ਜੋ ਜ਼ਿਆਦਾ ਤੋਂ ਜ਼ਿਆਦਾ ਪੀ ਓਰਸ ਵਗਰਾ
ਹਾਂਜੀ, ਹਾਂਜੀ ਪਤਾ ਕਿਉ ਗਰਮੀ ਹੈ ਨਾ ਹਾਂਜੀ, ਹਾਂਜੀ, ਸਤਿ ਸ੍ਰੀ ਅਕਾਲ।